ਹੈਲੋ।
ਹੈਲੋ-
ਹਾਂਜੀ, ਰਾਮ -ਰਾਮ ਜੀ।
ਰਾਮ- ਰਾਮ ਜੀ, ਹੋਰ ਜੀ ਕੀ ਹਾਲ- ਚਾਲ ਹੈ?
ਬਸ ਵਧੀਆ ਹੋਰ ਸੁਨਾਉ, ਨਾਸ਼ਤਾ- ਨੁਸ਼ਤਾ ਹੋ ਗਿਆ?
ਉਹ ਨਸ਼ਤਾ ਕੀ ਅੱਜ ਅਸੀ- ਅੱਜ ਸੋਮਵਾਰ ਵਰਤ ਹੁੰਦਾ? ਸਤਿਨਾਰਾਇਣ ਦਾ, ਪੂਰਨਮਾਸ਼ੀ ਦਾ।
ਠੀਕ ਏ।
ਅੱਜ ਵਿਸਾਖ ਮਾਹ ਦੀ ਪੂਰਨਮਾਸ਼ੀ ਏ ਤੇ ਬਸ ਵਰਤ ਰੱਖਿਆ ਹੋਇਆ, ਤੇ ਚਾਹ ਸ਼ਾਹ ਪੀਤੀ ਏ।
ਅੱਛਾ, ਵਿਸ਼ਾਖ ਮਾਹ ਚੜ ਗਿਆ?
ਹਾਂ ਵਿਸ਼ਾਖ ਮਾਸ ਏ, ਅਸ਼ਾਢ। ਹਾਂ ਅਛਾਂੜ।
ਹੂੰ, ਠੀਕ ਏ, ਹੋਰ?
ਬਸ ਚਾਹ- ਸ਼ਾਹ ਪੀਤੀ ਏ ਹੁਣ, ਹੋਰ ਬੱਚੇ ਸੁੱਤੇ ਆਪਣੇ ਹੀ ਕੰਮ-ਕੂਮ। ਲੱਗੇ ਹੋਏ ਨੇ ਕੰਮਾਂ ਚ।
ਠੀਕ ਏ, ਹਾਂ‌। ਆਹ ਠੀਕ ਹੈਗੀ ਏ, ਬਸ ਪਿੱਛੇ ਕਰਾਇਆ ਸੀ ਥੋੜਾ ਆਪਣਾ ਚੈੱਕਅਪ ਵੀ। ਥੋੜਾ- ਬਹੁਤਾ ਤੇ ਉੱਤੇ- ਨੀਚੇ ਚੱਲਦਾ ਹੀ ਰਹਿੰਦਾ ਵੇ।
ਓਹੀ ਨਾ, ਉਹ ਤਾਂ ਹੈ ਈ ਹੈ।
ਹਾਂ ਉਹ ਚੱਲਣਾ ਹੀ ਚੱਲਣਾ, ਸੱਭ ਦੇ ਨਾਲ ਹੈਗਾ।
ਠੀਕ ਕਰਾਹ ਲੈਣਾ ਚਾਹੀਦਾ ਕੁਝ, ਤਾਂ ਹੀ ਪਤਾ ਲੱਗਦਾ ਅੱਜਕੱਲ ਤੇ। ਕੋਈ ਵੀ ਕਰਮ ਹੋਵੇ ਥੋੜਾ ਦੇਰੀ ਹੋ ਜਾਵੇ ਤੇ ਬਸ
ਆਹੋ, ਆਹੋ ਅੰਦਰ ਕੀ ਚੱਲਦਾ ਪਿਆ ਸਾਨੂੰ ਕੁਛ ਪਤਾ ਥੋੜਾ ਅੰਦਰ ਸਾਡੇ ਕੀ ਚੱਲਦਾ ਪਿਆ ਸਰੀਰ ਦੇ।
ਇਕਦਮ ਹੀ ਪਟਾਕਾ ਫੱਟਦਾ ਫੇਰ।
ਹਾਂ -ਹਾਂ।
ਇਸ ਲਈ ਪਹਿਲੇ ਹੀ ਧਿਆਨ ਰੱਖਣਾ ਚਾਹੀਦਾ।
ਆ ਹਾ।
ਬਾਕੀ ਜੋ ਹੋਣਾ, ਓ ਤੇ ਹੋਣਾ ਈ ਹੋਣਾ।
ਉਹ ਤੇ ਹੈ ਹੀ ਹੈ, ਬਾਕੀ ਤੇ ਜੋ।
ਹੋਰ ਰੋਟੀ- ਸ਼ੋਟੀ, ਨਾਸ਼ਤਾ- ਨੁਸ਼ਤਾ ਹੋ ਗਿਆ ਤੁਹਾਡਾ?
ਹਾਂ ਮੈਂ ਖਾ ਲਿੱਤਾ ਹੈਗਾ ਨਾਸ਼ਤਾ, ਵੇਸਣ ਦੀ ਪਰੋਂਂਠੀ ਖਾਈ। ਫੇਰ ਚਾਹ ਪੀਤੀ ਬਾਅਦ ਚੋਂ। ਮੈਂ ਕਿਹਾ, ਤੇ ਹੁਣ ਸੋਚਦੀ ਪਈ, ਸੀਗੀ, ਹਾਂ ਬੱਚੇ ਬਸ-
ਸੁੱ ਤਾ ਛੁ ਛੁੱਟੀਆਂ ਜੋ ਹੋਈਆਂ ਫੇਰ, ਸਾਰੇ ਬੱਚੇ ਤਾਂ ਇਹੀ ਹਾਲ ਹੈ ਜਿੱਧਰ ਦੇਖੋ ਛੁੱਟੀਆਂ ਪਈਆਂ ਲੇਟ ਉੱਠਣਾ। ਲੇਟ ਸੋਣਾ।
ਹਾਂ ਸੋਣਾ। ਅਸੀਂ ਵੀ ਫੇਰ ਕੁੱਛ ਕਹਿੰਦੇ ਨਹੀਂ ਹਲੇ ਚਲੋ ਦੋ- ਚਾਰ ਦਿਨ ਹੈ।
ਛੁੱਟੀਆਂ ਖ਼ਤਮ ਹੋ ਜਾਣੀਆਂ ਫੇਰ ਆ ਸ਼ੁਰੂ ਹੋਣ ਆਪਣੀ ਰੋਟੀ ਬਣਾ ਕੇ।
ਹਾ ਨਾਲ ਨਾਨਕੇ ਆਏ ਹੋਏ ਨ ਭਤੀਜੇ ਵੇ ਮੇਰੇ। ਤੇ ਨਾਲ ਫੇਰ ਬੱਚੇ ਵੀ ਇੰਜੋਏ ਕਰਦੇ ਵੇ।
ਉਹ ਤੇ ਹੈ ਈ ਏ ਫੇਰ ਉਹਨਾ ਟਾਈਮ ਈ ਏਹੀ ਏ ਨਾਨਕੇ ਆਏ ਤੇ ਪਤਾ ਅਸੀਂ ਵੀ ਫ੍ਰੀ ਹਾਂ।
ਤਾਂ, ਇਹ ਗੱਲ ਹੈ, ਆਪਣਾ ਟਾਈਮਿੰਗ ਕਰੋ।
ਹੋਰ ਤੁਹਾਡੇ ਮੰਮੀ ਪਾਪਾ ਠੀਕ ਹਨ?
ਹਾਂ ਮੰਮੀ ਦੀ ਸੀਗੀ ਥੋੜੀ ਤਬੀਅਤ, ਪਹਿਲੇ ਨਾਲੋਂ ਤੇ ਕਾਫ਼ੀ ਠੀਕ ਹਨ। ਬਾਕੀ ਕੁੱਛ ਏਜ ਫੈਕਟਰ ਕਹਿ ਲਉ।
ਹਾਂ ਬਈ ਸਿਆਣਾ ਸਰੀਰ ਬਸ ਅੱਜ ਕੱਲ ਤਾਂ
ਹਾਂ।
ਜਵਾਨਾਂ ਨੂੰ ਪ੍ਰੋਬਲਮਾਂ ਇਨੀਆਂ ਚਲਦੀਆਂ ਵੇ, ਸਿਆਣਾ ਸਰੀਰ ਤੇ ਫੇਰ। ਕੁੱਛ ਨਾ ਕੁੱਛ
ਆਹੋ ਹੋਣਾ ਹੀ ਹੈ, ਬਸ ਬੰਦਾ ਚੱਲਦਾ ਫਿਰਦਾ ਰਹਵੇ ਠੀਕ ਹੈ ਠੀਕ ਹੈ ਵੈ। ਹਮ ਹੋਰ ਉੱਥੇ ਮੌਸਮ ਕਿਹੋ ਜਿਹਾ?
ਮੌਸਮ ਠੀਕ ਹੈ, ਬਸ ਵਿੱਚ ਬੜੀ ਤੇਜ਼ ਧੁੱਪ ਹੋ ਜਾਂਦੀ ਤੇ ਵਿੱਚ। ਨੋਰਮਲ ਵੀ ਹੋ ਜਾਂਦਾ ਹੈ, ਇਹ ਵੇਲੇ ਬਾਅਦ? ਕਿ ਬਾਰਿਸ਼ ਆਉਣੀ ਹੈ, ਪਰ ਆਉਂਦੀ ਕੋਈ ਨਹੀਂ, ਗਰਮੀਂ ਵੀ ਖੂਬ ਪੈ ਰਹੀ ਹੈ।
ਹਾਂ ਗਰਮੀਂ ਤੇ ਹਾਂ ਬਹੁਤ।
ਪਰ ਬਾਹਰ ਨਿਕਲਣ ਨਹੀਂ ਹੁੰਦਾ ਧੁੱਪ ਵੇਲੇ ਨਾ।
ਹਾਂ ਜਾਂ ਸਵੇਰੇ ਜਾਓ, ਜਾਂ ਸ਼ਾਮੀ ਜਾਓ।
ਜਾਂ ਸ਼ਾਮੀ ਜਾਓ, ਬਸ ਦੁਪਹਿਰੇ ਤੇ ਨਿਕਲਣ ਦਾ ਹਾਲ ਹੀ ਨਹੀਂ ਹੈ। ਫਿਰ ਇਹ ਹੁੰਦਾ, ਕਿ ਚਲੋ ਛੁੱਟੀਆਂ ਛੁੱਟੀਆਂ ਚੱ ਗਏ, ਅਸੀ ਵੀ ਬਾਹਰ ਆਏ ਹੋਏ, ਉੱਥੇ ਮਨ ਦੇ ਵਿੱਚ ਤੇ ਬੜਾ ਹੁੰਦਾ। ਪੈਂਡਿੰਗ ਕੰਮ ਆ ਕਰਨਾ, ਉਹ ਕਰਨਾ, ਹੁੰਦਾ ਕੁੱਛ ਵੀ ਨਹੀਂ।
ਹਾਂ -ਹਾਂ ਸੋਚਦਾ ਤੇ ਬੰਦਾ ਬੜਾ ਹੈ ਆਉਣ ਤੋਂ ਪਹਿਲੇ!
ਹਾਂ ਇਹ ਕਰਨਾ, ਉਹ ਕਰਾਂਗੇ, ਉੱਥੇ ਜਾਵਾਂਗੇ, ਇੱਥੇ ਜਾਵਾਂਗੇ, ਇਹ ਲਵਾਂਗੇ, ਉਹ ਲਵਾਂਗੇ, ਲੇਕਿਨ ਕੁੱਛ ਨਹੀਂ ਹੁੰਦਾ।
ਹਮ ਹੋਰ ਕੋਈ ਨਵੀਂ ਮੂਵੀ ਵਗੈਰਾ ਦੇਖੀ ਕੋਈ?
ਹਾਂ ਧੁਰੰਧਰ ਵੇਖੀ ਰਾਤੀ ਬਹਿ
ਅੱਛਾ ਕਿਹੜੀ ਧੁਰੰਧਰ ਵਨ?
ਧੁਰੰਧਰ ਟੂ। ਧੁਰੰਧਰ ਵਨ ਤੇ ਮੈਂ ਵੇਖੀ ਹੋਈ ਸੀ, ਤੇ ਧੁਰੰਧਰ ਟੂ ਨਹੀਂ ਮੈਂ ਵੇਖੀ ਸੀ।
ਅੱਛਾ, ਕਿਸ ਤਰਾਂ ਦੀ ਲੱਗੀ?
ਹਾਂ ਮੈਨੂੰ ਅੱਛੀ ਲੱਗੀ, ਮੈਨੂੰ ਪਤਾ ਨੀ ਕਿਉਂ ਮੈਨੂੰ ਧੁਰੰਧਰ ਵਨ ਨੀ ਜ਼ਿਆਦਾ ਅੱਛੀ ਲੱਗੀ।
ਹਮ, ਮੈਂ ਤੇ ਮੈਂ ਤੇ ਧੁਰੰਧਰ ਟੂ, ਹਾਲ ਤੇ ਵੇਖੀ ਸੀ, ਮੈਨੂੰ ਇਹ ਅੱਛੀ ਲੱਗੀ ਕਾਫੀ। ਨਾਲ ਕੁੱਛ ਦੇਖਣ ਦਾ ਵੀ ਹਿਸਾਬ ਹੁੰਦਾ, ਮੈਂ ਧੁਰੰਧਰ ਵਨ ਘਰ ਵੇਖੀ ਵੇਖੀ ਸੀ, ਉਹ ਵੀ ਜਿਸ ਤਰ੍ਹਾਂ ਵਿੱਚ ਵੀ ਉੱਠਣਾ ਪੈਂਦਾ, ਕੰਮ ਕਰੋ ਇੰਟਰਸਟ ਨਹੀਂ ਬਣਦਾ।
ਹਾਂ- ਹਾਂ!
ਹਾਂ ਇਹਦੇ ਚੱ ਰਾਕੇਸ਼ ਬੇਦੀ ਦੀ ਐਕਟਿੰਗ ਮੈਨੂੰ ਬੜੀ ਵਧੀਆ ਲੱਗੀ।
ਅੱਛੀ ਲੱਗੀ ਹਾਂ।
ਜਮਾਲੀ ਜਿਹੜਾ
ਹਾਂ ਨਹੀਂ ਵਧੀਆ ਲੱਗੀ ਹੈ, ਉਹ ਵੀ ਏਜੰਟ- ਏਜੰਟ ਹੀ ਹੁੰਦਾ।
ਹਾਂ ਸਪਾਏ ਉਹ ਵੀ ਉਹੀ ਹੋ, ਹਾਂ- ਹਾਂ ਹੈਗਾ। ਹਾਂ।
ਤੇ ਬਾਕੀ ਮਾਰ ਕੁਟਾਈ ਬੜੀ, ਗੰਦ ਬੜਾ ਹੈ। ਫਿਲਮ ਦੇ ਵਿੱਚ ਗਾਲੀਆਂ ਬੜੀਆਂ ਕੱਢੀਆਂ, ਇਹ ਨੀ ਮੈਨੂੰ ਚੀਜ਼ ਪਸੰਦ ਬੜੀ ਗੰਦੀ- ਗੰਦੀ ਗਾਲੀਆਂ।
ਗਾਲੀਆਂ ਤੇ ਹੈ ਬਾਕੀ, ਉਂਝ ਵੈਸੇ ਉਹ ਐਕਟਿੰਗ ਸਭ ਅੱਛੀ ਹੈ।
ਪੋਲੇ ਟਿਕਸ ਦਾ ਵੀ ਦੱਸਿਆ ਏ ਸਾਰਾ, ਹਾਂ।
ਹੂੰ, ਉ ਤੇ ਹੈਗਾ।
ਮੋਦੀ, ਨੈ ਜੇੜੀ ਨੋਟਬੰਦੀ ਹੋਈ ਸੀ, ਸਹੀ ਗੱਲ ਸੀ ਨਾ। ਨੋਟਬੰਦੀ ਵੀ ਵਿਖਾਈ ਵੀਂਜ ਪਾਕਿਸਤਾਨ ਵਾਲਿਆਂ ਨੇ ਭੇਜਣਾ ਸੀ ਨਾ। ਇਹਨਾਂ ਨੇ, ਨਕਲੀ ਕਰੰਸੀ ਭੇਜਣੀ ਸੀ, ਹਾਂ।
ਕੁੜੀ ਨੇ ਦੇਖੀ ਨਾ ਫਿਲਮ, ਕੈੰਦੀ ਅੱਛਾ-ਅੱਛਾ ਓਹ ਫੇਰ ਇਸ ਵਜ੍ਹਾ ਨਾਲ ਕੈੰਦੀ ਹੋਇਆ ਸੀ ਨੋਟਬੰਦੀ। ਬਈ ਦੇਖ ਬੱਚਿਆਂ ਨੂੰ ਕਈਅਣ, ਹਾਂ। ਇ ਜਗ੍ਹਾ ਅਚਾਨਕ ਈ, ਹੈਗਾ। ਹਾਂ, ਐਵੀ ਚੀਜ਼ਾਂ ਜਦ ਤਕ ਕੁਛ ਪਤਾ ਨੀ ਹੁੰਦਾ ਸਾਨੂੰ ਵੀ ਕੁਛ ਦੇਖੋ ਫੇਰ।
ਪਤਾ ਲੱਗਦੈ ਓਹ ਤੇ ਗੱਲ ਐ, ਹੁਣ ਵੀ ਕੈੰਦੇ ਨੇ। ਪੰਜ ਸੋ ਦੇ ਨੋਟ ਬੰਦ ਹੋਣੇ, ਹੁਣ ਪਲਾਸਟਿਕ ਦੇ ਈ ਆਣੇਣ ਸਾਰੇ।
ਹਾਂ, ਸੁਣਨ'ਚ ਤੇ ਆਯਾ ਏ, ਐ ਵੀ ਫਿਰ ਇੱਕਦਮ ਅਚਾਨਕ ਈ ਹੋਏਗਾ ਕਦੀ ਆਏਗਾ ਮ
ਹਾਂ, ਨਹੀਂ-ਨਹੀਂ ਐਸੀ ਗੱਲ ਨੀ ਐ, ਦੇਣਗੇ ਥੋੜਾ ਜਾ ਤੇ ਟਾਈਮ ਦੇਣਗੇ। ਤੁਸੀਂ ਅਪਣੇ-ਆਪ ਨੂੰ ਸੰਭਾਲੋ। ਐਸੀ ਗੱਲ ਨੀ ਐ, ਕਿ ਇੱਕਦਮ ਈ, ਹਾਂ।
ਹਾਂ, ਜਿਨਾ
ਦੇਖੋ ਜੀ, ਜਿਨਾਂ ਦੀ ਬਲੈਕ ਮਨੀ ਹੋਏਗੀ ਓਨਾਂ ਨੂੰ ਥੋੜ੍ਹੀ ਪ੍ਰੋਬਲਮ ਜਾਦਾ ਹੋਏਗੀ, ਬਾਕੀ ਨੌਰਮਲ ਵਾਲੇ ਕੋਲ, ਅੱਜ-ਕੱਲ੍ਹ ਐਨੀ ਮਹਿੰਗਾਈ ਵਾਲੇ 'ਚ ਕੋਈ ਐਨਾ
ਹਾਂ, ਓਈਓ ਮੈਂ ਕਿਆ ਤੇ ਓਹਨਾ ਨੇ ਈ ਜਾਦਾ।
ਕੋਈ, ਕੋਈ ਪੈਸਾ ਨੀ ਐ, ਓਹ ਸਾਡੇ ਵਰਗੇ ਆ ਨੂੰ ਕੀ ਏ, ਕਿੰਨਾ ਏ ਚਾਰ ਪੰਜ ਹੋਰ ਕਿੰਨਾ ਹੋਣੈ? ਓਹ ਤੇ ਇੰਜੇ ਈ ਖਰਚ ਹੋ ਜਣ।
ਹੂੰ, ਹੈਗੇ, ਪ ਹਾਂ, ਔਰ ਤੁਵਾਡੇ ਓਥੇ ਕੇੜੇ ਘੁੰਮਣ ਦੀਆਂ ਜਗਾਂ ਹੈਗੀਆ?
ਸਾਡੇ ਇੱਥੇ ਜਗ੍ਹਾ ਤੇ ਉੰਝ ਬੜੀਆ। ਕੋਲ ਸਾਡੀ ਬਾਵੇ ਵਾਲੀ ਮਾਤਾ ਹੈਗੀ। ਏ ਰਘੁਨਾਥ ਮੰਦਰ ਐ, ਜੇੜਾ ਬੜਾ ਫੇਮਸ ਹੋੰ
ਆਹਾਂ, ਰਘੁਨਾਥ ਆਲਾ ਮੰ ਟੈਂਪਲ ਤੇ, ਹੂੰ।
ਟੀ ਕੈੰਦੇ ਨਾ ਏ, ਮਤਲਬ ਕਿ ਮੰਦਰਾ ਦਾ ਈ ਸ਼ਹਿਰ ਐ ਤੇ, ਮੰਦਰ ਤੇ ਬੜੇ ਹੋਣਗੇ, ਓਈ ਹੁੰਦੈ ਕਿ ਕੋਈ-ਕੋਈ ਬੜਾ ਫੇਮਸ ਮੰਦਰ ਹੁੰਦਾ, ਬਗਤ ਮੰਦਰ ਬੜੇ ਹੋਂ
ਹਾਂ। ਤੇ ਉਂਝ ਤੁਵਾਡੇ ਓਥੇ, ਮਤਲਬ ਰੋਡ-ਰੂਡ ਤੇ ਅੱਛੀਆਂ ਵੇ, ਸੜਕਾਂ ਕਹਿਲੋ ਕਿਉਂਕਿ ਟੂਰਿਸਟ ਤੇ ਆੰਦਾ ਈ ਹੋਏਗਾ ਨਾ ਕਾਫੀ?
ਅੱਛਾ, ਹਾਂ, ਜਮੂ ਦੇ ਵਿੱਚ ਟੂਰਿਸਟ ਤੇ ਹੈ, ਵੈਸ਼ਨੋ ਦੇਵੀ ਦੇ ਬੜੇ ਲੋਗ ਮੰਨਦੇ।
ਹਾਂ।
ਜਾਂਦੇਨ ਬਸ ਅਸੀ, ਲਾ ਬਸ ਇੰਜੇ ਈ ਏਨਾ। ਲੋਕਲ ਵਾਲੇ ਘੱਟ, ਹੁਣ ਸਾਡੇ ਓਥੇ ਹਰਿਦੁਆਰੋਂ ਐਨੀ ਦੂਰੋਂ ਆੰਦੇਨ ਤੇ ਜਿਹੜੇ ਕੋਲ ਹਰਦੁਆਰ ਹੂੰਦੇ, ਮਨ ਲਗਦਾ ਸਨਾਨ ਵੀ ਨੀ ਕਰਦੇ ਹੋਣੇ ਓਹ ਕਦੀ।
ਹਾਂ, ਐਹ ਗੱਲ ਹੈਗੀ ਹਾਂ, ਮੇਰਾ ਵੀ ਉੰਝ ਦਿਲ ਕਰਦੈ ਹਾਂ, ਵੈਸ਼ਨੋ ਦਰਬਾਰ ਮੱਥਾ ਟੇਕ
ਵੈਸ਼ਨੋ ਤਰਵਾ ਓਹ ਤੇ ਹੈ, ਪਹਿਲੇ ਜਾਂਦੇ ਰਿਆ ਅਸੀ ਵੀ ਹੁਣ, ਹਿੰਮਤ ਵੀ ਖ਼ਤਮ ਹੋਈ ਜਾਂਦੀ।
ਨਹੀਂ ਮਾਤਾ ਦਾ ਬੁਲਾਵਾ ਆਏਗਾ ਤਾਂ ਹੀ ਏ ਨਾ, ਬਿਨਾ ਬੁਲਾਵੇ ਕੌਣ ਜਾਏਗਾ।
ਕੇ ਅਸੀਂ ਸੋਚਨੇ ਆਂ ਅਸੀਂ ਨਹੀਂ ਚੱਲ ਪਾਵਾਂਗੇ, ਅਗਰ ਮਨ ਦੇ ਵਿੱਚ ਸੋਚ ਨੋ ਨਾ ਜਾਣਾ, ਓਹ ਫੇਰ ਮਾਤਾ ਦੀ ਸ਼ਕਤੀ ਹੁੰਦੀ ਏ ਜੇੜੀ ਤੁਹਾਨ ਤੂਰਾਕੇ ਲੈ ਜਾਂਦੀ ਏ।
ਤੂਰਾ ਕੇ ਲੈ
ਓਹ ਚੀਜ਼ ਏ, ਚਲੋ ਲਾਓ ਚਕਰ ਤੁਸੀਂ, ਵੈਸ਼ਨੋ ਦੇਵੀ।
ਅ ਨਾ ਵੀ ਹੋਏ ਬਸ ਐ ਹੈਗਾ ਜਾਵਾਂ ਚਲੋ ਓਹ ਤੁਵਾਡਾ ਹਾਂ, ਬੁਲਾਵਾ ਆਏਗਾ ਤੇ ਫਿਰ ਈ ਏ।
ਹਾਂ ਬਿਲਕੁਲ ਬੁਲਾਵਾ ਉਹਦੀ ਮਰਜ਼ੀ ਤੋਂ ਬਿਨਾਂ ਤੇ ਪੱਤਾ ਵੀ ਨਹੀਂ ਹੁੰਦਾ।
ਮੈਂ
ਅਗਰ ਬੁਲਾਵਾ ਹੋਏਗਾ ਤੇ ਤੁਹਾਡੇ ਮਨ ਦੇ ਵਿੱਚ ਹੀ ਆ ਜਾਏਗਾ ਚਲੋ ਅਸੀਂ ਜਾਣਾ ਹੈ।
ਹੂੰ ਤੇ ਅਮਰਨਾਥ ਵਗੈਰਾ ਦਾ ਕੀ ਹੈਗਾ ਕਿਸ ਤਰ੍ਹਾਂ ਹੁੰਦੀ ਹੈ।
ਅਮਰਨਾਥ ਵੀ ਹੈ ਤੇ ਕਠਿਨ ਏਰੀਆ ਕਾਫੀ ਉਹ ਵੀ ਟੈਸਟ ਵਗੈਰਾ ਹੁੰਦੇ ਨੇ ਇਹਨਾਂ ਦੇ।
ਅੱਛਾ। ਮੈਡੀਕਲ ਜਿਹੜੇ ਹੁੰਦੇ ਹੈਗੇ ਸਾਰੇ ਹਨਾ
ਬਾਰਡਰ ਨਾ ਅਸੀਂ ਕੋਈ ਨੀ ਕੀਤੀ ਨਾ ਅਮਰਨਾਥ ਕੇਦਾਰਨਾਥ ਕੋਈ ਮੰਦਿਰ ਸ਼ਨਦਰ ਮੈਂ ਕੋਈ ਵੀ ਨਹੀਂ ਗਈ ਬਾਹਰ ਕਿਤੇ ਨਹੀਂ ਕੋਈ ਯਾਤਰਾ ਨਹੀਂ ਕੀਤੀ ਮੈਂ।
ਅੱਛਾ ਤੁਸੀਂ ਹੁਣੇ ਕੀ ਕਹਿਣ ਲੱਗੇ ਸੀ ਬਾਰਡਰ ਦੇ ਨਾਲ ਹੀ ਕੁਛ ਹੋਰ ਲੱਗਦਾ।
ਹਾਂ ਕਸ਼ਮੀਰ ਜ ਹਾਂ ਅਮਰਨਾਥ ਉੱਥੇ ਹੀ ਕਹਿੰਦੇ ਨਾ ਮੈਂ ਤੇ ਕਦੀ ਗਈ ਨੀ। ਸੁਣਿਆ ਹੀ ਹੈ ਵੀ ਉੱਥੇ ਜਾਂਦੇ।
ਹੂੰ ਗਈ ਤਾਂ ਮੈਂ ਵੀ ਨਹੀਂ ਪਰ ਮੇਰੇ ਹਸਬੈਂਡ ਗਏ ਸੀ ਇੱਕ ਵਾਰ।
ਹੂੰ ਕਹਿੰਦੇ ਨੇ ਪਰ ਜਾਣਾ ਚਾਹੀਦਾ ਠੀਕ। ਨਹੀਂ ਗਏ ਤੇ ਉਹ ਕੀ ਕਰੀਏ।
ਹਾਂ ਉਹ ਵੀ ਭੋਲੇ ਬਾਬਾ ਦਾ ਬੁਲਾਵਾ ਆਉਣਾ ਤਾਂ ਹੀ ਜਾਣਾ ਹਾਂ‌। ਬੁਲਾਵਾ ਆਣਾ।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
ਅੱਛਾ ਹੈ ਠੀਕ ਹੈ। ਹੋਰ? ਤੇ ਫਿਰ ਲੰਗਰ ਲੂਗਰ ਵੀ ਰਸਤੇ ਚ ਲੱਗੇ ਹੁੰਦੇ ਵੈਸੇ?
ਹਾਂ ਕਹਿੰਦੇ ਨਾ ਬਸ ਜਿਹੜੇ ਜਾਣ ਵਾਲੇ ਨੂੰ ਪੁੱਛਿਆ ਕਹਿੰਦੇ ਹਾਂ ਜਗ੍ਹਾ ਜਗ੍ਹਾ ਲੰਗਰ ਲੱਗੇ। ਲੱਗੇ ਹੁੰਦੇ ਲੋਕੀ ਦੁਨੀਆਂ ਬੜੀ ਦਾਨੀ ਹੈ ਨਹੀਂ ਵੈਸ਼ਨੋ ਦਰਬਾਰ ਨਹੀਂ ਲੱਗਿਆ। ਅੰਦਰ ਲੰਗਰ ਉਹ ਸਿਰਫ ਉੱਥੇ ਹੀ ਜਿਹੜਾ ਉਹਨਾਂ ਦਾ ਚੱਲਦਾ ਜਿਹੜਾ ਉਹ ਨਹੀਂ ਹੈ ਸੀ ਗੀਤ। ਕਾਰਮਨ ਨਾਮ ਨੀ ਗੁਲਸ਼ਨ ਉਹਨਾਂ ਦਾ ਲੰਗਰ ਜਿਹੜਾ ਕਹਿੰਦੇ ਨੇ
ਹਾਂ ਤੇ ਦੂਜਾ ਵਾਸ਼ਰੂਮ ਵੀ ਹੁੰਦੇ ਹੀ ਹੋਏਗੇ ਰਸਤੇ
ਵਾਸ਼ਰੂਮ ਹਾਂ ਉਹ ਹੁੰਦੇ ਨੇ ਵਾਸ਼ਰੂਮ। ਉਹ ਹੈ ਉਹ ਤੇ ਬੜੇ ਮਸਟ ਹੁੰਦੇ ਨਾ ਵੀ ਹੋਣੇ ਚਾਹੀਦੇ ਵੀ ਆ।
ਆਹ ਉਹ ਕਈ ਚੀਜ਼ਾਂ ਉਹ ਤੇ ਹੈ।
ਉਹ ਇਹ ਚੀਜ਼ਾਂ ਤੇ ਬੜੀ ਜ਼ਰੂਰੀ ਨੇ ਬਾਕੀ ਲੋਕੀ ਜਿੰਨਾ ਜ਼ਿਆਦਾ ਉੱਥੇ ਹੀ ਗੰਦ ਵੀ ਬੜਾ ਹੁੰਦਾ।
ਹਾਂ ਇਹ ਤੇ ਹੈ ਹੈਗਾ ਥੋੜਾ ਬਹੁਤਾ ਬਾਕੀ ਹੋਰ ਦੁਕਾਨਾਂ ਦਕੁਨਾ ਵੀ ਕਈ ਹੁੰਦੀਆਂ ਹੋਣੀਆਂ‌। ।
ਹਾਂ ਦੁਕਾਨਾਂ ਤੇ ਬਸ ਏਹੀ ਹੈ ਪ੍ਰਸ਼ਾਦ ਦੀਆਂ ਹੋਈਆਂ ਛੋਟੀਆਂ ਮੋਟੀਆਂ ਜਿਹੜੀ ਚੀਜ਼ਾਂ ਜਿਵੇ ਛੋਟੀੀਆਂ ਮਾਲਾ ਹੋ ਗਈਆਂ, ਖਡੋਣੇ ਹੋ ਗਏ
ਹਾਂ ਚਲੋ ਫਿਰ ਠੀਕ ਹੈ ਮਿਲਦੇ ਹਾਂ ਫਿਰ ਓਕੇ ਬਾਏ ਬਾਏ।